ਹੈਲੋ, ਸਤਿ ਸ਼੍ਰੀ ਅਕਾਲ ਜੀ।
ਕਿਵੇ ਓ?
ਵਧੀਆ ਵਧੀਆ ਤੁਸੀਂ ਦੱਸੋ?
ਵਧੀਆ, ਜੀ ਵਧੀਆ, ਹੋਰ ਘਰ ਕਿਵੇਂ ਆ ਜੀ ਸਾਰੇ।
ਸਾਰੇ ਵਧੀਆ, ਤੁਸੀਂ ਸੁਣਾਓ ਜੀ, ਮੌਸਮ ਕਿਵੇਂ ਆ ਤੁਹਾਡੇ?
ਮੌਸਮ, ਵੈਸੇ ਤਾਂ ਲੱਗ ਰਿਹਾ ਜੀ, ਮੀਂਹ ਆਊਗਾ।
ਅੱਛਾ ਜੀ, ਅੱਜ ਗਰਮੀ ਬਹੁਤ ਹੈਨਾ।
ਹਾਂਜੀ।
ਹਮ।
ਕਈ ਵਾਰ ਤਾਂ ਐ ਹੀ ਹੁੰਦਾ, ਵੀ ਚਲੋ ਹੁਣ ਤਾਂ ਵੀ ਪੰਦਰਾਂ ਵੀਹ ਮਿੰਟਾਂ ਤੱਕ ਮੀਂਹ, ਆਊਗਾ ਜੇ। ਉਸ ਤੋਂ ਬਾਅਦ ਫੇਰ ਬੱਦਲ, ਜਵੇ ਤਾ ਪਤਾ ਨਈ, ਕਿਹੜੇ ਪਾਸੇ ਉੱਡੇ ਜਾਂਦੇ ਆ।
ਸਹੀ ਹੈ ਜੀ?
ਹਾਂਜੀ। ਹੁਣ ਵੀ ਏਦਾਂ, ਐਵੇਂ ਲੱਗੀ ਜਾਂਦਾ, ਜਿਵੇ ਮੀਂਹ ਆਊਗਾ ਰਾਤ ਨੂੰ ਮੀਂਹ ਪਰ ਬਾਕੀ, ਆਏ ਤੂੰ ਜਾਣੀਏ, ਕਿਉਂਕਿ, ਗਰਮੀ ਤਾਂ ਬਹੁਤ ਜਿਆਦਾ ਹੋ ਰਹੀ ਹੈ। ਵੈਸੇ ਵੀ, ਐਵੇਂ ਵੀ ਲੱਗਦਾ, ਜਿਵੇਂ ਕਿਤੇ ਨੇੜੇ ਮੀਂਹ, ਪਿਆ ਹੁੰਦਾ। ਜ ਵੀ ਜਿਵੇਂ ਬੀਜ ਹਵਾ, ਆਉਂਦੀ ਹੈ ਨਾ ਹਵਾ, ਠੰਡੀ ਠੰਡੀ ਹਵਾ ਆਉਂਦੀ ਆ।
ਸਹੀ ਹੈ। ਆਪਣੇ ਆਲਾ ਲੱਗਦਾ ਇਕ ਦੋ ਥਾਂ ਸ਼ਾਇਦ ਨੇੜੇ ਤੇੜੇ ਸਾਡੇ ਏਰੀਏ 'ਚ ਮੀਂਹ ਪਿਆ, ਤੁਹਾਡੇ ਏਰੀਏ 'ਚ ਨਈ ਪਿਆ।
ਅੱਛਾ, ਨਹੀਂ ਸਾਡੇ ਤਾਂ ਨਹੀਂ ਪਿਆ ਮੀਂਹ।
ਅੱਛਾ ਜੀ, ਨਹੀਂ ਸੋਡੇ ਨੀ ਪਿਆ ਹੋਣਾ, ਪਿਆ।
ਹਾਂਜੀ, ਇਹੀ ਮੈਂ ਨਾ, ਆਸ ਪਾਸ ਮੀਂਹ ਪਿਆ ਲੱਗਦਾ।
ਹਾਂ ਕਿਉਂਕਿ ਅੱਜ ਸ਼ਾਮ ਨੂੰ ਚਾਰ-ਪੰਜ ਵਜੇ ਤੋਂ ਬਾਅਦ ਮੌਸਮ ਠੰਡਾ, ਹੋ ਗਿਆ ਨਾ।
ਹਾਂਜੀ, ਬਸ ਸੁਬਹ ਦੇ ਮਤਲਬ ਤੇ, ਸਾਡੇ ਇੱਧਰੋਂ ਆਇਆ, ਤ ਇੱਕ ਇੱਕ ਵਜੇ ਮੌਸਮ ਠੰਡਾ, ਜੇ ਇੱਧਰ ਵੀ ਮਤਲਬ ਵੈਸੇ ਤਾਂ ਪਹਿਲਾਂ, ਤਾਂ ਹੁੰਮਸ ਜੋ ਹੋਏ, ਸੋ ਸੁਬਹ ਦੇ ਮੈਨੂੰ ਉਦੋਂ ਮੌਸਮ, ਜਿਹਾ ਠੰਡਾ ਹੋ ਗਿਆ ਸੀ। ਜੀ ਇੱਕ ਵਜੇ, ਇੱਕ ਡੇਢ ਵਜੇ ਦੇ ਆਸ ਪਾਸ। ਤੇ ਹਾਂਜੀ, ਫੇਰ ਵੀ ਜਿਦੀ ਗਰਮੀ, ਜੀ ਗਰਮੀ, ਸੀ ਜੀ। ਹੁਣ ਫੇਰ, ਮੌਸਮ ਠੰਡਾ ਹੋ ਗਿਆ, ਵਿੱਚ ਵੇ ਹਵਾ ਵੀ ਚੱਲੀ ਆਂਦੀ ਆਂ ਠੰਡੀ ਵੀ
ਅੱਛਾ।
ਹਾਂਜੀ, ਜਿਵੇਂ ਮੀਂਹ ਤੋਂ ਬਾਅਦ, ਵੀ ਚੱਲਦੀ ਹੁੰਦੀ ਆ।
ਹਾਂਜੀ।
ਹਾਂਜੀ।
ਚਲੋ, ਪੈ ਜਾਏ, ਮੀਂਹ ਤਾਂ ਸਾਰਿਆਂ ਨੂੰ ਸੌਖਾ ਹੋ ਨਾਲੇ ਬੰਦਿਆਂ ਨੂੰ ਨਾਲੇ ਪਸੂਆਂ ਨੂੰ ਨਾਲੇ ਖੇਤੀਬਾੜੀ ਨੂੰ ਨਾਲੇ, ਦਰਖਤ ਚੱਲ ਪੈਣਗੇ, ਹਰਿਆਲੀ ਫਿਰ ਮੀਂਹ ਪਊਗਾ, ਤਾਂ ਦਰਖਤਾਂ, ਦੇ ਪੱਤੇ ਪੁੱਤੇ ਵਧੀਆ ਕਢੇ ਆਉਣਗੇ।
ਹਾਂਜੀ, ਸਹੀ ਗੱਲ ਹੈ ਜੀ।
ਕਿਆ ਗਰਮ ਹੈ, ਆਹ ਦੇਖਿਆ ਹੋਊਗਾ ਨੈੱਟ ਤੇ ਵੀ ਆ ਰਿਹਾ ਨਹੀਂ ਕਿਹੜੀ ਕਣਕ ਹੈਗੀ ਮਾਰਚ
ਹਾਂਜੀ ਹਾਂਜੀ ਮੈਂ ਵੀ ਵੀਡੀਓ ਵੇਖੀ ਸੀੋ ਨਾ ਸ਼ਾਇਦ ਪਤਾ ਨੀ ਕਿੱਥੇ ਆ। ਦੂਰ ਜਿਹੇ ਲੱਗ ਰਹੇ ਆ ਜੀ ਉਹ। ਯੂਰਪ ਵਗੈਰਾ ਪਤਾ ਨੀ ਕਿਹੜੇ ਦੇਸ ਚ ਏ ਓਹ ਹਾਂਜੀ ਯੂਰਪ ਦੀ ਕੰਟਰੀ ਆ ਕੋਈ। ਹਾਂਜੀ ਮੈਂ ਵੀ ਵੇਖਿਆ ਸੀਗਾ ਉੱਥੇ। ਆਹ ਵੀਡੀਓ ਚ ਵੇਖਿਆ ਸੀਗਾ ਉਹਦੇ ਟਾਇਰ ਪਿਘਲ ਗਏ।
ਹਮ। ਹਾਂ ਉਹੀ ਗੱਲ ਹੈ ਤਾਂ ਹਾਂ ਮੰਨ ਲਓ ਜਿਹੜੇ ਆਪਣੀਆ ਰੋਡ ਸੇਫਟੀ ਲਈ ਲੈ ਲਾਈਟਾਂ ਲਾਈਆਂ ਹੁੰਦੀਆਂ ਰੈੱਡ ਲਾਇਟ ਲੈਟ ਜੰਪ ਜੰਪ ਕਹਿੰਦੇ ਲੈਟ ਜੰਪ ਕਰ ਦਿੰਦੇ ਆ ਬੱਤੀਆਂ।
ਹਾਂਜੀ।
ਉਹ ਵੀ ਪਿਗਲ ਗਈਆਂ ਤੇ ਸੜਕਾਂ। ਲੂਕ ਖੜੇ ਟੈਰਾਂ ਨਾਲ ਲੱਗ ਰਹੀ ਬੰਦਿਆਂ ਨੇ ਬੂਟ ਸੜਕਾਂ ਨਾਲ ਚ। ਨਹੀਂ ਆਈ ਹੈ।
ਹਾਂਜੀ।
ਉੱਥੇ ਮਤਲਬ ਉਹਨਾਂ ਨੇ ਮੰਨਦਾ ਜਿਵੇ ਆਪਣੇ ਆਹ ਹੁੰਦੀਆਂ ਫਾਈਰ ਫੇਟ
ਹਾਂਜੀ।
ਮੈਨੂੰ ਲੱਗਦਾ ਉਹਨਾਂ ਨਾਲ ਪਾਣੀ ਜ ਛੜਕਿਆ ਹੈਗਾ।
ਅੱਛਾ ਜੀ।
ਹਾਂ।
ਬੁਰਾ ਹਾਲ ਹੀ ਹੋਦਾਹਾ ਜੇ ਹੁਣ ਤਾਂ ਗਰਮੀ ਦਾ।
ਹਮ ਹਮ
ਬਾਕੀ ਸਰੇ ਕੀ ਹੈ ਜੇ ਵੀ ਹਨਾ ਪਹਿਲਾਂ ਨੀ ਹੂਣਦੀ ਸੀ ਇੰਨੀ ਗਰਮੀ ਆ ਹੁਣ ਜਿਵੇਂ ਫਰਿੱਜ ਵਗੈਰਾ ਹੋ ਗਏ ਏਸੀ ਹੈ ਜੀ ਏਸੀ ਸਭ ਤੋਂ ਜ਼ਿਆਦਾ ਵੀ ਗੈਸ ਛੱਡਦੇ ਆ ਜੀ ਗਰਮਾਇਸ਼ ਵਾਲੀ।
ਹਾਂਜੀ।
ਹਾਂਜੀ।
ਸਹੀ ਗੱਲ ਦਾ ਜੀ ਅੰਦਰ ਬੈਠੇ ਦਾ ਕੌਣ ਲੱਗਦਾ ਵੀ ਸਹੀ ਹੈ ਪਰ ਆਪਾਂ ਬਾਹਰ ਨੁਕਸਾਨ ਕਰੀ ਜਾਣੇ ਹਨਾ।
ਹਾਂਜੀ। ਜਦੋਂ ਨਾਈਟ੍ਰੋਜਨ ਗੈਸ ਛੱਡਦੇ ਆ ਜੇ। ਉਹਦੇ ਨਾਲ ਹੀ ਜਿਆਦਾ ਆ ਹੁੰਦੀਆਂ ਜੇ ਓਜ਼ੋਨ ਪਰਤ ਜਿਹੜੀ ਆਪਣੀ ਉਹ। ਬਹੁਤ ਜ਼ਿਆਦਾ ਵੀ ਮਤਲਬ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ ਜੇ ਧਰਤੀ ਦੀ। ਜ਼ੋਨ ਪਾਰਤਾ।
ਹਮ।
ਹਾਂਜੀ। ਓਜ਼ੋਨ ਪਰਤ ਤ ਕਰਕੇ ਗਰਮੀ ਜਿਆਦਾ ਹੋ ਰਹੀ ਹੈਗੀ ਜਨਾ ਏਸੀ ਹੋ ਗਏ। ਤੇ ਫਰੈਚ ਹੋ ਗੇ। ਇਹ ਜ਼ਿਆਦਾ ਹ ਉਹ ਕੱਢਦੇ ਆ ਗੈਸ ਛੱਡਦੇ ਆ ਜੀ।
ਹੂੰ
ਹਾਂਜੀ
ਹਮ। ਇਹਨਾਂ ਚੀਜ਼ਾਂ ਕਰਕੇ ਗਰਮੀ ਵੱਧਦੀ ਏਸੀ ਕਰਕੇ ਏਸੀ ਨਾਲ। ਬਹੁਤ ਫ਼ਰਕ ਪੈ ਰਿਹਾ, ਹੈਗਾ ਜਿੰਨੇ ਏ ਸੀ ਵੱਧ ਰਹੇ ਹੈਗੇ। ਟੈਂਮਪਰੇਚਰ ਆਪ ਹੋ ਰਿਹਾ ਉਨਾ ਹੀ
ਹਾਂਜੀ। ਵੀ ਮੰਨ ਕੇ ਚਲੋ ਹਨਾ ਬ, ਚਲੋ ਬ ਆਪਾਂ ਇਹ ਨੀ ਕਹਿੰਦੇ ਬੇ ਅਸੀ ਚਲੋ ਵੀ ਮਾੜੀ ਆ ਹਨਾ। ਵੀ ਕਿਤੇ ਨਾ ਕਿਤੇ ਇਹਦੇ ਨੁਕਸਾਨ ਨੇ ਜਿਹੜੇ ਉਹ ਸਭ ਤੋਂ ਜ਼ਿਆਦਾ ਏ ਸੀ ਦੇ ਨੁਕਸਾਨ ਹੀ ਹੈ ਜੇ ਵੀ ਇਹਦਾ ਫਾਇਦਾ। ਕੋਈ ਨੀ ਹੈਗਾ, ਵੀ ਆਪਾਂ ਕਿਹਾ ਸੋਚ ਲੈਂਦੇ ਹ ਹੁਣ ਮ ਵੀ। ਨਹੀਂ ਚਲੋ ਏਸੀ ਲਗਾਉਣੇ ਆ ਨਾ। ਭਾਵੇ ਵਧੀਆ ਸੁੱਖ ਦੀ ਨੀਂਦ ਸੌਂਵਾਂਗੇ ਵੀ ਚਲੋ ਆਪ ਦੇ ਲਈ ਫਿਰਦੇ ਆਂ ਵੀ ਜੋ ਮਿਹਨਤ ਕਰਦੇ ਆ ਹਨਾ ਆਪਾਂ ਵੀ ਚਲੋ ਸਾਰਾ ਦਿਨ ਤੁਰ ਫਿਰਦੇ ਰਹਿੰਣੇ ਆ ਮਿਹਨ ਕਰਦੇ ਵੀ ਚਲੋ ਰਾਤ ਨੂੰ ਤਾਂ ਆਪਾਂ ਆਰਾਮ ਨਾਲ ਸੋਈਏ। ਬਟ ਇਹਦੇ ਜਿਵੇਂ ਹੁਣ ਆਪਾਂ ਆਰਾਮ ਨਾਲ ਸੌਂਦਾ ਹੀ ਆਦੇ ਜੇ ਉਹਦੇ ਨੁਕਸਾਨ ਵੀ ਆਪਾਂ ਨੂੰ ਹੀ ਹੁੰਦੇ ਆ ਜਿ ਆਪ ਨੂੰ ਵੀ ਆਪਾਂ ਇਹ ਸੋਚਦੇ ਫਾਇਦੇ ਨਾ ਸੋਵਾਂਗੇ ਵਧੀਆ ਸੁੱਖ ਦੀ ਨੀਂਦ ਸੌਵਾਂਗੇ ਆਰਾਮ ਨਾਲ ਕੋਈ ਟੈਨਸ਼ਨ ਫਿਕਰ- ਫਾਕਾ ਨਹੀਂ ਹੋਣਾ। ਕਿਉਂਕਿ ਜਿੰਨੇ ਵੀ ਗੋਡੇ ਵਗੈਰਾ ਬਿਮਾਰੀਆਂ ਏ ਸੀ ਨਾਲ ਲੱਗਦੀਆਂ ਆਪਾਂ ਨੂੰ ਹਨਾ ਓਨੀਆਂ ਕਿਸੇ ਨਾਲ ਨਹੀਂ ਲੱਗਦੀਆਂ।
ਸਹੀ ਗੱਲ ਇਹ ਏਸੀ ਤਾਂ ਤੁਸੀਂ ਮਨ ਲੋ ਨਾ। ਆਪਣੇ 'ਚ ਜਿਹੜਾ ਆਪਣੇ ਸਰੀਰ ਦਾ ਪਾਣੀ ਹੁੰਂਦਾ ਜਿੰਨਾ ਵੀ
ਹਾਂਜੀ- ਹਾਂਜੀ
ਕਹਿੰਦੇ ਹੁੰਦੇ ਮਤਲਬ ਏ ਸੀ ਵਾਲੇ ਕਮਰੇ 'ਚ ਨਾ ਜੇ ਪਾਣੀ ਪਿਆ ਹੋਵੇ ਤਾਂ ਪਾਣੀ ਸੋਗਦਾ। ਬੰਦੇ ਨੂੰ ਬਖਸ਼ਣ ਦਾ ਨਹੀਂ ਤੇ ਬੰਦੇ 'ਚ ਪਾਣੀ ਸੋਕ ਲਏਗਾ। ਬੇਤਾਸੀ ਲੋਕ ਕਾਫੀ ਲੋਕ ਹੈ ਹ ਹਾ। ਘੜਾ ਬਣ ਲੋ ਇਹੜਾ ਆਪਣਾ ਪਾਣੀ ਦਾ ਘੜਾ ਨੰਗਾ ਰੱਖ ਕੇ ਕਮਰੇ 'ਚ ਰੱਖਦੇ ਏ ਸੀ ਅਲੇ 'ਚ
ਅੱਛਾ ਜੀ ਹਾਂ ਉਹ ਤਾਂ ਹੀ ਦਾ ਵੀ ਜਿਹੜਾ ਅੰਦਰੋਂ ਤਾਪਮਾਨ ਸੋ ਦਾ ਜੇ ਉਹ ਬਾਹਰ ਪਾਣੀ ਫੇਰ ਹੀ ਸਿੱਟਦਾ ਜੀ ਆਪਣੇ ਲੋਕ ਸਮਝ ਜਦੇ ਨੀ ਹੈਗੇ ਪਰ ਕੀ ਕਰੀਏ।
ਹਾਂ ਜਿਹੜਾ ਵੇਸਟੇਜ 'ਚ ਪਾਣੀ ਨਿਕਲਦਾ ਹੁੰਦਾ ਉਹੀ ਚੀਜ਼ ਹੁੰਦੀ।
ਹਾਂਜੀ। ਮਤਲਬ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਬੀ ਹਨਾ ਪਰ ਰ ਰਾਤ ਨੂੰ ਵੀ ਰਖਣਾ ਚਾਹਵਾਂਗੇ ਵੀ ਉਹਦੇ ਆਪਾਂ ਨੂੰ ਨੁਕਸਾਨ ਵੀ ਕਿੰਨੇ ਨੇ। ਜਿਵੇਂ ਹੁਣ ਕਿੰਨੇ ਲੋਕਾਂ ਦੇ ਗੋਡੇ ਦਰਦ ਕਰਦੇ ਆ ਜੇ ਪੇਟ ਦੀਆਂ ਬਿਮਾਰੀਆਂ ਹੋਈਆਂ ਚਲੋ ਕਿਤੇ ਤਾਂ ਆਪਾਂ ਬਾਹਰ ਪਈਏ। ਹਨਾ ਗਰਮੀ 'ਚ ਜੋ ਆਪਾਂ ਬਾਹਰ ਬਹਿੰਦੇ ਹਾਂ ਆਪਾਂ ਨੂੰ ਤਾਜ਼ੀ ਹਵਾ ਜਾਂਦੀ ਆ ਅੰਦਰ ਪੇਟ ਸਾਫ਼ ਹੁੰਦਾ ਉਹਦੇ ਨਾਲ ਆਪਣੀ ਵਿਆਹ ਆਪ ਨੂੰ ਵੀ ਆਪਾਂ ਨੂੰ ਉਹ ਵਧੀਆ ਫੀਲ ਹੁੰਦਾ ਜੀ ਕੋਈ ਘਬਰਾਹਟ ਵਗੈਰਾ ਨਹੀਂ ਹੁੰਦੀ। ਤੇ ਏ ਸੀ ਨਾਲ ਏ ਸੀ ਨਾਲ ਕਿਹੜਾ ਅੰਦਰ ਤਾਜ਼ੀ ਹਵਾ ਆਉਂਦੀ ਹੈ ਜੀ।
ਸਹੀ ਗੱਲ ਏ।
ਤਾਂ ਉਹ ਅੰਦਰ ਘਬਰਾਹਟ ਜੀ ਮਤਲਬ ਆਪਾਂ ਨੂੰ ਫੀਲ ਹੁੰਦੀ ਹੈ ਜੀ ਵੀ ਘਬਰਾਹਟ ਵਗੈਰਾ ਹੋਈ ਜਾਂਦੀ ਆ।
ਹਾਂ।
ਵੇਹਦੇ ਨੁਕਸਾਨ ਤਾਂਹੀ ਨੁਕਸਾਨ ਨੇ ਏ ਸੀ ਇਹਦਾ ਬੈਨੀਫਿਟ ਤਾਂ ਕੋਈ ਨੀ ਹੈਗਾ। ਬਸ ਲੋਕਾਂ ਨੂੰ ਇਹ ਹੋ ਰਿਹਾ ਵੀ ਹਾਂ ਵੀ ਆਪਾਂ ਨੂੰ ਆਰਾਮ ਦੀ ਨੀਂਦ ਆਊਗੀ ਕੋਈ ਟੈਨਸ਼ਨ ਫਾਕਾ ਨੀ ਨਾ ਵੈਸੇ ਇਹਦੇ ਸਭ ਤੋਂ ਜ਼ਿਆ ਨੁਕਸਾਨ ਇਹੀ ਨੇ ਵੀ, ਆਪਾਂ ਨੂੰ ਨਹੀਂ ਪਤਾ ਲੱਗੂ ਹਨਾ। ਤਾਂ ਆਪਣੇ ਬੱਚੇ ਹੋਣਗੇ। ਜਿਹੜੇ ਵੀ ਮਤਲਬ ਅਗਲੀ ਪੀੜ੍ਹੀ ਹੋਊਗੀ। ਉਹਨਾਂ ਨੂੰ ਬਹੁਤ ਤਾਂ ਨੁਕਸਾਨ ਹੋਣਗੇ ਜੇ ਇਹਦੇ
ਹੂੰ
ਹਾਂਜੀ ਉਹੀ ਤਾਂ ਗੱਲ ਹੈ ਜਿਵੇਂ ਮਤਲਬ ਇਨਾ ਵੀ ਅਸੀ ਨੀ ਸੀ। ਚਲਾਉਣਾ ਚਾਹੀਦਾ ਜੇ
ਹਾਂਜੀ
ਉਈ ਗੱਲ ਬਾਹਰਲੇ ਟੈਂਪਰੇਚਰ ਵਧੀ ਜਾਂਦੇ ਆ।
ਹਾਂਜੀ। ਬਾਕੀ ਸਰੀ ਕੀ ਵੀ ਆਪਾਂ ਨੂੰ ਤਾਜ਼ੀ ਹਵਾ ਨਾਲ ਕਿੰਨੇ ਆਪਣੇ ਵੀ ਮਤਲਬ ਬਿਮਾਰੀਆਂ ਦੂਰ ਹੁੰਦੀਆਂ। ਹਾਂਜੀ। ਮੈ ਤਾਜ਼ੀ ਹਵਾ ਨਾਲ ਕਿੰਨੀਆਂ ਬਿਮਾਰੀਆਂ ਦੂਰ ਹੁੰਦੀਆਂ ਜੀ।
ਹੂੰ ਹੂੰ ਸਹੀ ਗੱਲ ਦਾ।
ਹਾਂਜੀ। ਜਿਵੇਂ ਹੁਣ ਪਹਿਲਾਂ ਇਹ ਲੋਕ ਸੀ ਜੀ। ਅਹ ਆਪਣੇ ਤੋਂ ਵੀ ਮਤਲਬ ਆਪਣੇ ਦਾਦੇ ਪੜਦਾਦੇ ਉਹ ਕੀ ਸੀ। ਉਹ ਵਧੀਆ ਵਿਹੜੇ ਚ ਸੌਉਂਦੇ ਹੁੰਦੇ ਸੀ। ਜੇ ਰਾਤ ਨੂੰ ਸਾਰਾ ਪਰਿਵਾਰ ਨਾਲੇ ਗੱਲਾਂ ਮਾਰਦੇ ਸੀ।
ਸਹੀ ਗੱਲ ਏ
ਹਾਂਜੀ ਨਾਲੇ ਬੁਜ਼ਾਰਤਾਂ ਵਗੈਰਾ ਪਾਉਂਦੇ ਹੁੰਦੇ ਸੀ ਕਹਾਣੀਆਂ ਸੁਨਾਉਂਦੇ ਜੇ ਬੱਚਿਆਂ ਨੂੰ ਹਨਾ ਨਾਲੇ ਉਹਨਾਂ ਦਾ ਆਪਸੀ ਪਿਆਰ ਬਣਿਆ ਰਹਿੰਦਾ ਸੀ ਜੀ। ਜੇ ਉਹ ਵਿਹੜੇ ਚ ਪੈਂਦੇ ਸੀ ਹਨਾ ਹੁਣ ਲੋਕਾਂ ਕੋਲ ਕੀ ਹੈ ਇਸ ਹੁੰਦੇ ਆ ਤੇ, ਅਲੱਗ-ਅਲੱਗ ਆਪਦੇ ਕਮਰਿਆਂ ਚ ਬਏ ਰਹਿੰਦੇ ਆ ਜੀ ਮਤਲਬ ਉਹ ਜੀ ਬੱਚਿਆਂ ਚ ਪਿਆਰ ਵਧਦਾ ਨਾ, ਨਾ ਪਹਿਲਾ ਵਾਲੇ ਬੱਚੇ ਹੁੰਦੇ ਸੀ ਆਪ ਵੀ ਆਪਣੇ ਆਪਾਂ ਆਪਣੇ ਦਾਦੇ ਪੜਦਾਦਿਆਂ ਨਾਲ ਕਿੰਨਾ ਮੋਹ ਪਿਆਰ ਰੱਖਦੇ ਹੁੰਦੇ ਸੀ। ਹੁਣ ਵਾਲੇ ਬੱਚੇ ਕੀ ਹੈ। ਜੀ ਹੁਣ ਆੇ ਬਸ ਮਾਂ ਪਿਓ ਕੋਲ ਬੈਠੇ ਫੋਨ ਦੇਖਿਆ ਤੇ, ਕਿਉਂਕਿ ਉਹਮਣ ਵਾਲੇ ਵੀ ਮਤਲਬ ਪਹਿਲਾਂ ਵਾਲੀਆਂ ਗੱਲਾਂ ਰਹੀਆਂ ਨਈ ਜੀ ਲੋਕਾਂ ਚ ਜੇ ਮੁਤਲ ਜੇ ਹੁਣ ਦੇ ਲੋਕੀ ਵਿਹੜੇ ਚ ਪੈਣ ਹਨਾ ਵਧੀਆ ਜੁਆਇੰਟ ਫੈਮਲੀ ਨਾਲ ਸਾਰੇ ਇਕੱਠੇ ਪੈਣ ਗੱਲਾਂ ਬਾਤ ਮਾਰਨ ਨਾਲੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲਦੀ ਹੈ ਜੀ।
ਸਹੀ ਗੱਲ
ਹਾਂਜੀ। ਮਤਲਬ ਬੱਚਿਆਂ ਨੂੰ ਵੀ ਇਹ ਪਤਾ ਲੱਗਦਾ ਵੀ ਹਾਂ। ਸਾਡੇ ਦਾਦਾ -ਦਾਦੀ ਨੇ ਅਸੀਂ ਇਹਨਾਂ ਨੂੰ ਵੀ ਐਵੇਂ ਪਿਆਰ ਕਰਨਾ, ਸਿਆਹ ਕਰਨਾ, ਵੋ ਕਰਨਾ ਹੈ ਨਾ। ਵੀ ਚਲੋ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਮਿਲਦੀ ਏ ਜੀ। ਦੇ ਨਾਲ- ਨਾਲ ਆਪਾਂ ਨੂੰ ਵੀ ਉਹ ਆਪਣੇ ਬੱਡੇ ਦਾ ਵੀ ਮਾਂ- ਪਿਓ ਦਾ ਹਨਾ। ਕਿੰਨੀ ਸਿੱਖਿਆ ਹੀ ਪ੍ਰਾਪਤ ਹੁੰਦੀ ਆ। ਆਪਾਂ ਉਹਨਾਂ ਤੋਂ ਕਿੰਨਾ ਕੁਸੀਂ ਪੁੱਛ ਸਕਦੇ ਆਂ। ਹੁਣ ਜਿਵੇਂ ਪਹਿਲਾਂ ਵਾਲੀਆਂ ਚੀਜ਼ਾਂ ਹੁੰਦੀਆਂ ਸੀ। ਗਹਿਣੇ ਕੱਟੇ ਹੁੰਦੇ ਸੀ। ਚੀਜਾਂ ਕੋਈ ਹੋਰ ਰਸੋਈ ਦੇ ਭਾਂਡੇ ਹੁੰਦੇ ਸੀ। ਇਹੋ ਜਿਹੇ ਭਾਂਡੇ ਵੀ ਹੁੰਦੇ ਸੀ ਜਿਹਨਾਂ ਦਾ ਆਪਾਂ ਨੂੰ ਨਾਮ ਨਈ ਪਤਾ ਵੀ ਉਹਨਾਂ ਨੂੰ ਪਤਾ ਹੁੰਦਾ ਹਾਂਜੀ ਗਹਿਣੇ ਕਿੰਨੇ ਹੁੰਦੇ ਸੀ ਪਹਿਲਾਂ ਹੁਣ ਆਪਾਂ ਨੂੰ ਕਿਸ ਕਾਸੇ ਬਾਰੇ ਨੀ ਇਨਾ ਪਤਾ ਜਿਵੇਂ ਹੁਣ ਪਹਿਲਾਂ ਵਾਲੇ ਗਹਿਣਿਆਂ ਬਾਰੇ ਉਹਨਾਂ ਨੂੰ ਕਿੰਨਾ ਪਤਾ ਹੁੰਦਾ
ਹਾਂਜੀ, ਬਾਕੀ ਖੇਤੀ ਦੇ ਸਾਧਨਾਂ ਦਾ ਉਹਨਾਂ ਨੂੰ ਵੀ ਬਹੁਤ ਪਤਾ ਹੁੰਦਾ। ਵੀ ਜਿਵੇਂ ਹੁਣ ਤਾਂ ਹੋਰ ਸਾਧਨ ਆ ਗੇਏ ਜੀ ਜਿਹੜੇ ਪਹਿਲਾਂ ਵਾਲੇ ਸਾਧਨ ਸੀ
ਪੁਰਾਣੀਆਂ ਚੀਜ਼ਾਂ ਨੂੰ ਭੁੱਲ ਰਹੇ ਹਾਂ ਆਪਾਂ
ਹਾਂਜੀ ਵੀ ਮਤਲਬ ਵੀ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਵੱਡੇ ਮਾਂ ਪਿਓ ਨਾਲ ਦਾਦੇ ਪੜਦਾਦੇ ਨਾਲ ਬੈਠਨਾ ਚਾਂਈਦਾ, ਜੋ ਓਦੇ ਨਾਲ ਮਲਬ ਬੱਚੇਆਂ ਨੂੰ ਵਦੀਆ ਸਿੱਖੇਆ ਮਿਲਦੀ ਆ। ਤੇ ਨਾਲੇ ਵੀ ਆਪਾਂ ਨੂੰ ਆਪ ਨੂੰ ਵੀ ਕ ਕਿੰਨਾ ਕੁਝ ਸਿੱਖਣ ਨੂੰ ਮਿਲ ਜਾਂਦੇ
ਚਲੋ ਠੀਕ ਹੈ ਜੀ।
ਓਕੇ ਜੀ ਓਕੇ, ਸਤਿ ਸ਼੍ਰੀ ਅਕਾਲ ਜੀ।
ਹਾਂ